ਹੈਲੋ
ਸਸ ਸ਼੍ਰੀ ਕਾਲ ਜੀ
ਜੀ ਸਸ ਸ਼੍ਰੀ ਕਾਲ ਜੀ
ਹੋਰ ਜੀ ਵਧੀਆ ਕਿੱਦਾਂ ਉਹ
ਵਧੀਆ ਜੀ ਵਧੀਆ ਹੋਰ ਸਭ ਠੀਕ ਠਾਕ
ਹਾਂਜੀ ਸਭ ਠੀਕ ਠਾਕ ਤੁਸੀਂ ਦੱਸੋ
ਹੋਰ ਜੀ ਸਭ ਠੀਕ ਠਾਕ
ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਠੀਕ ਹੋ
ਹਾਂਜੀ ਹਾਂਜੀ ਠੀਕ ਹਾਂ ਹੋਰ ਕੀ ਕਰਦੇ ਸੀ
ਮੈਂ ਤਾਂ ਕੁਛ ਨੀ ਬੈਠੀ ਸੀਗੀ ਤੇ ਅਸੀਂ ਸੋਚ ਸੀਗੇ ਕਿ ਅਸੀਂ ਜਾਈਏ ਲੇਕਿਨ ਮੌਸਮ ਬੜਾ ਖ਼ਰਾਬ ਹੋਇਆ ਦਾ
ਕਿਤੇ ਘੁੰਮਣ ਜਾਣ ਦੀ ਸੋਚ ਰਹੇ ਹੋ
ਸੋਚ ਰੇ ਸੀਗੇ ਕਿ ਅੰਮ੍ਰਿਤਸਰ ਜਾਈਏ ਅਤੇ ਉਹਦੇ ਵਾਸਤੇ ਥੋੜ੍ਹੀ ਸ਼ੋਪਿੰਗ ਕਰ ਲਈਏ
ਅੱਛਾ, ਅੱਛਾ
ਹਾਂਜੀ।
ਚਲੋ ਹਾਂ ਗੁਰੂ ਘਰ ਜਾਣਾ ਵੀ ਸਹੀ ਹੈਗਾ ਗੁਰੂ ਗੁਰੂ ਘਰ ਜਾਓ ਦਰਸ਼ਨ ਕਰਕੇ ਆਓ ਹੈਨਾ, ਜੋ ਕਰਨਾ ਬਾਬੇ ਨੇ ਕਰਨਾ ਹਨਾ ਤੇ ਉਹਦੇ ਦਰਸ਼ਨ ਕਰਕੇ ਆਓ ਸਹੀ ਗੱਲ ਹੈ ਅਸੀਂ ਵੀ ਸੋਚ ਰਹੇ ਪਰ ਮੌਸਮ ਹੀ ਇੰਨੀ ਗਰਮੀ ਤੇ ਬੈ ਰਹੀ ਕਿਤੇ ਨਾ ਜਾਣ ਦੇ ਮਨ ਕਰ ਰਿਹਾ ਨਾ ਆਨ ਦੇ ਮਨ ਕਰਹਾ ਕੀ ਕਰੇ ਬੰਦਾ
ਹਾਂਜੀ ਓਹੀ ਤੇ ਉਹੀ ਤੇ ਮੈਂ ਆਖਿਆ ਕਦੀ ਮੌਸਮ ਮਿੰਹ ਮੌਸਮ ਚੇਂਜ ਹੋ ਜਾਂਦਾ ਕਦੀ ਮਤਲਬ ਧੁੱਪ ਆ ਜਾ ਕਦੇ ਉਹ ਇਕਦਮ ਹੀ ਹਨੇਰੀ ਹੈਨੀ ਕੱਲ੍ਹ ਰਾਤੀ ਇੰਨਾ ਮੀਂਹ ਵਰਿਆ ਇੰਨਾ ਮੀਂਹ ਵਰਿਆ ਹੱਦ ਤ ਤੋਂ ਜ਼ਿਆਦਾ ਅਸੀਂ ਸਗੋਂ ਬੈਠੇ ਸੀਗੇ ਘਰ 'ਚ ਅਤੇ ਅਸੀਂ ਕੱਪ ਕੱਪੜੇ ਧੋ ਕੇ ਪਾਏ ਅਸੀਂ ਇੰਨੀ ਧੁੱਪ ਸੀ ਕਿ ਜਦੋਂ ਕੱਪੜੇ ਧੋ ਕੇ ਪਾਏ ਸੀ ਅਤੇ ਮਿੰਟ ਚ ਅੰਦਰ ਆਇਏ ਹਾਂਥੋੜ੍ਹੀ ਦੇਰ ਰੈਸਟ ਕੀਤੀ ਸੋ ਗਏ ਅੱਖ ਲੱਗ ਗਈ ਲੱਗੇ ਉਹ ਪਤਾ ਹੀ ਨਹੀਂ ਲੱਗਾ ਕਦੋਂ ਮੀ ਆ ਗਿਆ ਸਾਰੇ ਕੱਪੜੇ ਨਿਚੜ ਗਏ
ਹੋ ਗਨ ਗਿਲੇ ਹੋ ਗਏ
ਸਾਰੇ
ਪਤਾ ਹੀ ਨੀ ਲੱਗਦਾ ਕਿਹੜੇ ਵੇਲੇ ਹੁਣ ਇੰਨੀ ਤੇਜ਼ ਧੁੱਪ ਹੋਈ ਵੀ ਬਾਹਰ ਜਾਣ ਤੇ ਮਨ ਨਹੀਂ ਕਰ ਕਰਿਆ ਤੇ ਘੁੰਮਣ ਜਾਣ ਦਾ ਕੀ ਸੋਚੀਏ ਦੱਸ
ਓਹੀ
ਫੇਰ ਵੀ ਬੱਚੇ ਦੇ ਪਿੱਛੇ ਪਏ ਹੋਏ ਨੇ ਸਾਡੀਆਂ ਛੁੱਟੀਆਂ ਹੈਗੀਆਂ ਨੇ ਲੈ ਜੋ ਸਾਨੂੰ ਹਨਾ ਬੱਚੇ ਤੇ ਏਹੀ
ਹਾਂਜੀ ਹਾਂਜੀ ਬੱਚੇ ਤਾਂ ਵਿਚਾਰੇ ਕਹਿਣਗੇ ਕਿ ਚਲੋ ਸਾਨੂੰ ਲੈ ਜਾਈਏ
ਸਹੀ ਗੱਲ ਹੈ ਨਾ ਬੱਚਿਆਂ ਨੂੰ ਤੇ ਚਲੋ ਛੁੱਟੀਆਂ ਚ ਉਹਨਾਂ ਨੂੰ ਚਾਹੀਦਾ ਹੈ ਘੁੰਮਨਾ ਜਾਣਾ ਕਿਉਂਕਿ ਉਹਨਾਂ ਨੂੰ ਪਤਾ ਫਿਰ ਸਾਡੇ ਸਕੂਲ ਖੁੱਲ ਜਾਣਗੇ ਸਾਡੀ ਫਿਰ ਉਹੀ ਰੂਟੀਨ ਚਾਲੂ ਹੋ ਜਾਏਗੀ ਤੇ ਅਸੀਂ ਫਿਰ ਜਾ ਨਹੀਂ ਪਾਵਾਂਗੇ ਤੇ ਤਾਂ ਬੱਚੇ ਹੁਣ ਕਹਿੰਦੇ ਪਏ ਨੇ ਅਸੀਂ ਜਾਈਏ
ਹਾਂਜੀ ਹਾਂਜੀ ਹਾਂਜੀ ਤੇ ਮੈਂ ਉਹਨੂੰਂ ਆਖੀ ਹ ਮੈਂ ਕਿ ਹ ਕੀ ਕਰੀੁਣ ਕਰੀਏ ਸ਼ੋਪਿੰਗ ਜੇ ਸ਼ਾਮ ਵੇਲੇ ਜਾਈਏ ਛੇ ੱਥੇ ਪੰਜ ਛੇ ਵੇ ਛੇ ਵਜੇ ਤੱਕ ਤਾਂ ਧੁੱਪ ਰਹਿੰਦੀ ਹੋਈ ਰਹਿੰਦੀ ਹੈ ਛੇ ਵਜੇ ਜਾ ਕੇ ਥੋੜ੍ਹੀ ਠੰਡੀ ਪੈਂਦੀ ਉਹ ਛੇ ਸੱਤ ਵਜੇ ਜਾਈਏ ਅਤੇ ਤੁਹਾਨੂੰ ਪਤਾ ਮਾਰਕੀਟ ਵੀ ਜਾਈਏ ਅਤੇ ਉੱਥੇ ਵੀ ਟਾਈਮ ਚਾਹੀਦਾ ਦੋ ਤਿੰਨ ਘੰਟਾ ਤਾਂ ਖੁੱਲ੍ਹਾ ਚਾਹੀਦਾ ਨਾ ਅ ਵੇਖ ਜਾ ਕੇ ਸਮਾਨ ਲੈ ਕੇ ਆਉਣਾ ਹਦਾ ਹੁਣ ਐ ਤਾਂ ਹੈ ਨਹੀਂ ਜਾਈਏ ਅਤੇ ਚੁੱਕ ਕੇ ਲਾਈਏ ਸਮਾਨ ਕੁਛ ਵੀ ਵੇਖਣਾ ਪੈਂਦਾ ਉਹਦੇ ਵਾਸਤੇ ਘੁੰਮਣਾ ਪੈਂਦਾ ਮਾਰਕੀਟ ਹਾਂਜੀ ਹਾਂਜੀ ਤੇਨੂੰ ਫਿਰ ਉਹ ਤੁਹਾਨੂੰ ਪਤਾ ਫਿਰ ਉਹਦੇ ਵਿੱਚ ਵੀ ਸਾਨੂੰ ਟਾਈਮ ਚਾਹੀਦਾ ਅਤੇ ਗਰਮੀ ਇੰਨੀ ਹੈ ਘੁੰਮੇ ਮਾਰਕੀਟ ' ਬੰਦਾ ਕੀ ਕਰੇ ਸ਼ਾਮ ਨੂੰ ਜਾਏ ਤੇ ਫੇਰ ਉਹ ਹਮ ਮਾਰਕੀਟ ਫੇਰ ਬੰਦ ਹੋ ਜਾਂਦੀ
ਹਾਂ ਉਹਨ ਸਿਗਰ ਤ ਦੁਪਹਿਰੇ ਤਾਂ ਬੰਦਾ ਜਾ ਨਹੀਂ ਸਕਦਾ ਉਹੀ ਸ਼ਾਮ ਦੀ ਵੇਟ ਕਰਦਾ ਸ਼ਾਮ ਦੀ ਵੇਟ ਕਰੇ ਤੇ ਉਹ ਦੁਕਾਨਾਂ ਬੰਦ ਕਰਨ ਦਾ ਟਾਈਮ ਹੋ ਜਾਂਦਾ ਹੈ ਲੋਕੀ ਬੰਦ ਕਰ ਛਿਰਦੇ ਨੇ ਨੂੰ ਦਸ ਵਜੇ ਫਿਰ ਬੰਦਾ ਉਹ ਨਾ ਛੇ ਸੱਤ ਵਜੇ ਨਿਕਲਦਾ ਅਤੇ ਕੀ ਕਰੇਗਾ ਮੌਸਮ ਹੀ ਇਏਦਾਂ ਦਾ ਕੁਛ ਔਨਲਾਈਨ ਮੰਗ ਲੋ ਉਹ ਕੁਛ ਵੈਸੇ ਕਰ ਲਓ ਜਾਣਾ ਤਾਂ ਹੈ ਹੀ ਹੈ ਨਾ ਕਿਵੇਂ ਜਾ ਰਹੇ ਹੋ ਮਤਲਬ ਟ੍ਰੇਨ 'ਤੇ ਕਿਵੇਂ
ਅਸੀਂ ਤੇ ਸੋਚਿਆ ਕਿ ਅਸੀਂ ਗੱਡੀ ਕਰ ਲਈਏ ਵੈਸੇ ਤਾਂ ਅਸੀਂ ਮੈਂ ਇਹਨਾਂ ਨੂੰ ਆਖ ਚ ਬੇਿੰ ਗਰਮੀ ਬਹੁਤ ਆ
ਹਮ ਹਮ
ਤੇ ਕੌਣ ਸਮਾਨ ਚੁੱਕੇਗਾ ਕੱਢੇਗਾ ਆਹੋ ਕਹਿੰਦੇ ਸਮਾਨ ਕੌਣ ਚੁੱਕੂਗਾ ਕੱਢੂਗਾ ਫਿਰ ਇੱਧਰ ਫਿਰ ਉੱਧਰ ਚੰਗਾ ਕਹਿੰਦੇ ਗੱਡੀ ਕਰ ਲਉ ਮੈਂ ਕਿਹਾ ਜੇ ਗੱਡੀ ਕੀਤੀ ਅਤੇ ਮੈਂ ਕਿਹਾ ਸਾਨੂੰ ਹਫ਼ਤਾ ਨਹੀਂ ਰਹਿਣਾ ਪਏਗਾ ਫਿਰ ਜਲਦੀ ਆਉਣਾ ਪੈਣਾ
ਹਾਂ ਫੇਿਰ ਜਲਦੀ ਆ ਜਾਣਾ ਫਿਰ ਰਕੀ
ਰਹਿ ਕੇ ਆਈ ੋੜਾ ਵਧੀਆ ਬੱਬ ਬਾਬਾ ਜੀ ਦਾ, ਜਾਈਏ ਤੇ ਚੰਗਾ ਘੁੰਮ ਕੇ ਆਈਏ ਥੋੜ੍ਹਾ।
ਏਹ ਈ ਹੁੰਦਾ, ਅਸੀਂ ਤੇ ਆਪ ਜਾਈ ਦਾ ਏ ਤੇ ਅੱਜ ਗਏ ਆ, ਕੱਲ੍ਹ ਪੂਰਾ ਦਿਨ ਉੱਥੇ, ਪਰਸੋਂ ਵਾਪਸੀ, ਸਾਡਾ ਤੇ ਏਹ ਹੁੰਦਾ।
ਤੇ ਅਸੀਂ ਏਹ ਸੋਚਣੇ ਆ ਕਿ ਅਸੀਂ ਜਾਈਏ ਨਾ, ਤੇ ਅਸੀਂ ਦਸ ਗੁਰਦੁਆਰੇ ਜਿਹੜੇ ਹੁੰਦੇ ਨੇ, ਉਹ ਗੁਰਦੁਆਰੇ ਬੱਸ ਲੈ ਕੇ ਜਾਂਦੀ ਬਾਬਾ ਜੀ ਦੀ ਸਵੇਰੇ, ਅਹ ਤਰਨ ਤਾਰਨ, ਦਮਦਮਾ ਸ ਸਾਰੇ ਕੋਲ ਦੇ ਜਿੰਨੇ ਗੁਰਦੁਆਰੇ ਹੁੰਦੇ ਨਾ, ਸਾਰੇ ਦਰਸ਼ਨ ਕਰਵਾਂਦੇ ਫੇਰ।
ਸਈ ਗੱਲ ਏ।
ਹਾਂਜੀ, ਬਾਬਾ ਬੁੱਢਾ ਜੀ ਦੇ ਗੁਰਦੁਆਰੇ, ਤੇ ਅਸੀਂ ਕਿਹਾ ਚਲੋ ਦੱਸੋ ਗੁਰਦੁਆਰੋ ਦਰਸ਼ਨ ਕਰ ਆਵਾਂਗੇ, ਜਾਵਾਂਗੇ ਤੇ, ਫੇਰ ਪਤਾ ਨਈ ਕਦੋਂ ਕਿੰਨੇ ਸਾਲ ਬੱਚੇ ਕਿਉਂਕਿ ਬੱਚੇ ਸਾਰੇ ਔਫਿਸ ਵਾਲੇ ਨੇ, ਟਾਈਮ ਮਿਲਦਾ, ਨਈ ਮਿਲਦਾ? ਆਹੋ ਤਾਂ ਕਰਕੇ।
ਛੁੱਟੀਆਂ ਦੇ ਬਾਦ ਤੇ ਫਿਰ ਬਹੋਤ ਮੁਸ਼ਕਿਲ ਹੁੰਦਾ ਏ। ਹੁਣ ਤੇ ਪ੍ਰੋਗਰਾਮ ਬਣਿਆ ਏ, ਚਲੋ ਹੋ ਆਵੋਗੇ ਘੁੰਮ ਆਓਗੇ।
ਹਾਂਜੀ-ਹਾਂਜੀ। ਓਹੀ ਮੈਂ ਆਖਿਆ, ਮੈਂ ਕਿਹਾ ਚਲੋ, ਹੁਣ ਹੋ ਆਵਾਂਗੇ ਅਸੀਂ ਵਧੀਆ ਚਲੇ ਜਾਵਾ, ਹਾਂਜੀ-ਹਾਂਜੀ ਤੇ ਅਸੀਂ ਹੂੰ-ਹੂੰ-ਹੂੰ, ਪਰ ਉਹੀ ਗਰਮੀ ਕਰਕੇ ਤੇ ਨਾ ਥੋੜਾ ਜਿਹਾ ਬੰਦਾ ਘਬਰਾ ਜਾਂਦਾ, ਕਿ ਯਾਰ ਜਾਈਏ ਨਾ ਜਾ ਬਸ ਉੱਥੇ ਈ ਉਹ ਥੋੜ੍ਹਾ ਅਟਕ ਜਾਂਦਾ।
ਹਾਂ ਨਈ ਏ ਆਪਣੀ ਗੱਡੀ ਕਰਕੇ ਜਾਓ, ਏ ਸੀ ਗੱਡੀ ਕਰ ਲੋ ਆ ਕੇ ਦਿੱਕਤ ਨਾ ਆਏ, ਕਿਉਂਕਿ ਗੱਡੀ ਤੇ, ਘਰ ਦੇ ਬੂਏ ਤੋਂ ਚੁੱਕੇਗੀ ਤੇ ਉੱਥੇ ਉਤਾਰੇ ਲੇਗੀ, ਫੇਰ ਉਹਥੋਂ ਚੁੱਕੇਗੀ ਤੇ ਘਰ ਉਤਾਰੇਗੀ। ਜੇ ਵੈਸੇ ਜਾਓ ਨਾ ਤੇ ਬਹੋਤ ਥਕਾਵਟ ਵੀ ਹੋ ਜਾਂਦੀ ਏ, ਫਿਰ ਚੱਲਣਾ ਬੜਾ ਪੈਂਦਾ ਏ ਕਈ ਜਗ੍ਹਾ ਤੇ। ਇਸ ਕਰਕੇ ਬੰਦਾ ਏਹ ਈ ਸੋਚਦਾ ਕਿ ਵੈਸੇ ਹੀ ਚਲਾ ਜਾਏ ਹਨਾ।
ਬਿਲਕੁਲ-ਬਿਲਕੁਲ, ਓਹੀ ਗੱਲ ਏ, ਅਸੀਂ ਹੁਣ ਗੱਡੀ ਤੇ ਜਾਈਏ ਤੇ ਉਹ ਚ ਫਿਰ ਏ ਸੀ ਵਾਲਾ ਏ, ਤੇ ਬੱਚੇ ਕਹਿੰਦੇ ਏ ਸੀ ਕਰਕੇ, ਏ ਸੀ ਵਾਲੀ ਗੱ ਡੇਜ਼ੀ, ਉਹ ਚੇ ਚਲੇ ਚੱਲਣੇ ਆ, ਤੇ ਅਸੀਂ ਮੈਂ ਆਖਿਆ, ਮੈਂ ਕਿਹਾ, ਅਸੀਂ ਫਿਰ ਦੋ ਦੋ ਚਾਰ ਦਿਨ ਰਹੇ ਵੀ ਨਈ ਤੇ ਫਿਰ ਕੀ ਫਾਇਦਾ ਏ? ਇੰਨੀ ਦੂਰ ਚੱਲੇ ਆ, ਬਾਬੇ ਦੇ ਦਰਬਾਰ ਥੋੜ੍ਹਾ ਜਾਈਏ।
ਹਾਂ, ਨਈ-ਨਈ, ਕੋਈ ਨਈ ਰਹਿ ਜਾ ਨਾ ਆਉ ਗੱਡੀ ਵਾਲੇ ਨੂੰ ਕਹਿਣਾ ਇੱਕ ਦਿਨ ਦਾ ਸੇਵ ਹੋਏਗਾ, ਉਹ ਤੇ ਪੈਸੇ ਲਏਗਾ ਨਾ। ਹੋ ਜਾਏਗਾ, ਔਦਾ ਕੀ ਏ? ਉਹਨੂੰ ਤੇ ਜਿੰਨੇ ਦਿਨ ਕੋਔਗੇ ਉਹਨੂੰ, ਉਹਦੀ ਕਨਵੈਂਸ ਮਿਲ ਜਏਗੀ। ਔਹ ਰੁਕ ਜਾਏਗਾ, ਹੋਰ ਕੀ? ਏਹੀ ਏ ਥੋੜ੍ਹਾ ਮਹਿੰਗਾ ਪਏਗਾ ਹੋਰ। ਬੋਲਣੀ ਪਰ ਏਹ ਵੇ ਸੇਫਟੀ ਨਾਲ ਮਤਵ
ਪੰਦਰਾਂ ਵੀਹ ਲੱਗ ਜਾਣਗੇ ਹੋਰ
ਕੋਈ ਗੱਲ ਨੀ, ਹੁਣ ਬਾਬੇ ਦੇ ਘਰ ਤੇ ਕੋਈ ਗੱਲ ਨੀ, ਬਾਬਾ ਆਪੇ ਹੋਰ ਦਏਗਾ। ਹਾਂ ਉਈ ਤੇ।
ਹਾਂ
ਏਸ ਕਰਕੇ ਬੰਦਾ ਏਹ ਈ ਸੋਚੇ, ਕਿ ਚਲੋ ਜੋ ਜਾਣਾ ਏ ਤੇ ਜਾਣਾ ਏ।
ਹਾਂਜੀ-ਹਾਂਜੀ।
ਅਸੀ ਤੇ ਇਹੀ ਸੋਚਦੇ ਆ ਫਿਰ, ਅਸੀਂ ਹੁਣ ਪਿੱਛੇ ਹੋ ਕੇ ਆਏ ਸੀ। ਤ ਦਰਸ਼ਨ ਕਰ ਆਏ ਸਾਂ। ਤੇ ਹਾਂਜੀ-ਹਾਂਜੀ, ਆ। ਏਹ ਹੋ ਗਏ ਤਿੰਨ ਚਾਰ ਮਹੀਨੇ, ਦੋ ਤਿੰਨ ਮਹੀਨੇ ਹੋ ਗਏ ਨੇ। ਅਸੀਂ ਹੁਣੇ ਈ ਹੋ ਕੇ ਆਏ ਆ, ਪਿੱਛੇ ਹਾਂਜੀ। ਮੈਂ, ਬਿਟਿਆ, ਮੇਰੀ ਪਰਜਾਈ, ਸਾਰੇ ਗਏ ਸਾਂ ਮਤਬ ਮਜ਼ਾ ਆਇਆ ਸੀ, ਅੱਛਾ ਲੱਗਦਾ ਏ। ਸਾਰੇ ਰਲ ਕੇ ਜਾਓ ਨਾ, ਹੋਰ ਵਧੀਆ ਲੱਗਦਾ ਏ।
ਹਾਂਜੀ-ਹਾਂਜੀ-ਹਾਂਜੀ, ਥੋੜ੍ਹਾ ਟਾਈਮ ਪਾਸ ਹੋ ਜਾਂਦਾ ਵਧੀਆ ਰਸਤੇ ਚੋਂ।
ਜੱਥੇ ਨਾਲ ਜਾ ਕੇ ਦੇਖੋ, ਜੱਥੇ ਨਾਲ ਜਾ ਕੇ ਤੇ ਹੋਰ ਆਨੰਦ ਆਂਦਾ ਏ, ਬਹੋਤ ਈ ਆਨੰਦ ਆਂਦਾ ਏ।
ਸਹੀ ਗੱਲ ਆ ਸਹੀ ਗੱਲ ਆ ਜਥੇ ਤੇ ਸ਼ਬਦ ਪੜ੍ਹਦੇ ਹੋਏ ਕਿਰਦੇ ਕੀਰਤਨ ਕਰਦੇ।
ੇ ਸ਼ਬਦ ਪੜ੍ਹਦੇ ਬਹੁਤ ਮਜ਼ਾ ਆਉਂਦਾ ਬਹੁਤ ਹੀ ਆਨੰਦ ਆਉਂਦਾ ਹੈ। ਕਿ ਹਾਂ ਕਿ ਅਸੀਂ ਕਿੱਥੇ ਆਏ ਹਾਂ ਅੱਜ ਕਿਵੇਂ ਹਾਂ ਤੁਹਾਨੂੰ ਜੱਥੇ ਵਾਲੇ ਨਾਲ ਕੀਰਤਨ ਕਰਾਉਣਗੇ ਨਾਲ ਲੰਗਰ ਪ੍ਰਸ਼ਾਦਾ ਛਕਾਣਗੇ। ਹਰ ਚੀਜ਼ ਦੀ ਉਹ ਫੈਸਿਲਿਟੀ ਦਿੰਦੇ ਨੇ ਅਗਲੇ ਕੋਈ ਦਿੱਕਤ ਨਹੀਂ ਆਦੀ ਸੇਵਾ ਕਰ ਹਾਂ ਸੇਵਾ ਕਰਦੇ ਜਾਓ। ਦਰਸ਼ਨ ਕਰਦੇ ਜਾਓ ਤੇ ਬਸ। ਜਿਵੇਂ ਬਾਣੀ ਪੜ੍ਹੋ ਪਾਠ ਕਰੋ ਕੀਰਤਨ ਕਰੋ। ਉਹ ਬਹੁਤ ਹੀ ਆਨੰਦ ਆਉਂਦਾ ਹੈ।
ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਬਾਬੇ ਦੀ ਤੋਂ ਬਹੁਤ ਕੋਟੀ ਕੋ ਪ੍ਰਣਾਮ। ਸਮ ਇੰਨਾ ਵਧੀਆ ਮਤਲਬ ਸਫ਼ਰ ਵੀ ਕੱਟ ਜਾਂਦਾ ਨਾਲੇ।
ਉਹ ਤਾਂ ਹੈ ਹੀ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ।
ਹਾਂਜੀ। ਤੇ ਹਾਂਜੀ ਹਾਂਜੀ ਤੇ ਅਸੀਂ ਵੀ ਵੇਖਾਂਗੇ ਇੱਥੋਂ ਜਾਏਗੀ ਨਾ। ਛੇ ਹਜ਼ੂਰ ਸਾਹਿਬ ਜਾਣਾ ਯਾਤਰਾ ਦੀ ਬੱਸ 'ਚ। ਬਸ ਵੈਦਰ ਕਰਕੇ ਹੀ ਥੋੜ੍ਹਾ ਜਿਹਾ ਹੋ ਜਾਂਦਾ ਕਿ ਯਾਰ ਥੋੜ੍ਹਾ ਮੌਸਮ ਸਹੀ ਹੋਵੇ। ਅਤੇ ਤਾਂ ਫਿਰ ਬੰਦੇ ਨੂੰ ਜਾਣ ਆਉਂਦਾ ਨਹੀਂ ਅਤੇ ਫਿਰ ਤੁਹਾਨੂੰ ਪਤਾ ਹੀ ਆ।
ਹਾਂ ਉਹੀ ਗੱਲ ਹੈ ਨਾ ਸਹੀ ਗੱਲ ਹੈ ਸਹੀ ਗੱਲ ਹੈ।
ਹਮ।
ਹਮ।
ਇਹੀ ਮੈਂ ਉਹ ਪਿੱਛੇ ਵਿਆਹ ਹੈਗਾ ਸੀ। ਅਤੇ ਅਸੀਂ ਉੱਥੇ ਵੀ ਨਹੀਂ ਜਾ ਪਾਏ ਇੰਨੀ ਗਰਮੀ ਸੀ ਅਸੀਂ ਤਾਂ ਪੂਰੀ ਤਿਆਰੀ ਕੀਤੀ ਸੀਗੀ। ਕਿ ਅਸੀਂ ਜਾਵਾਂਗੇ। ਲੇਕਿਨ ਉਹ ਗਰਮੀ ਇੰਨੀ ਸੀ ਕੀ ਉਹਦੇ ਵਿੱਚ ਉਹਨਾਂ ਦੀ ਤਬੀਅਤ ਖ਼ਰਾਬ ਹੋ ਗਈ ਗਰਮੀ
ਭੀ ਐ ਤਾਂ ਬਚ ਕੇ ਰਹੋ ਗਰਮੀ ਦੇ ਤੇ ਬਹੁ
ਟਿਡ ਚ ਗਰਮੀ ਪੈ ਗਈ ਲੂਜ ਮੋਸ਼ਨ ਤੋਂ ਇੰਨੀ ਹਾਲਤ ਉਹਨਾਂ ਦੀ ਖ਼ਰਾਬ ਹੋ ਗਈ ਮਤਲਬ ਕਹਿਣ ਦਾ ਮਤਲਬ ਹੈ ਤੋ ਫਿਰ ਉਸ ਕਰਕੇ ਸਾਡਾ ਜਾਣਾ ਕੈਂਸਲ ਹੋ ਗਿਆ
ਗਰਮੀ ਦੇ ਵਿੱਚ ਤਾਂ ਬੀ ਪੀ ਲੋਅ ਬੜੀ ਪ੍ਰੋਬਲਮ ਚੱਲਦੀ ਹੈ
ਹਾਂਜੀ ਹਾਂਜੀ ਤੇ ਬੱਚਿਆਂ ਨੂੰ ਗੂੰਦ ਕਤੀਰਾ ਦੇ ਤੇ ਉਹ ਤੇ ਮੰਨਦੇ ਹੀ ਨੀ ਕਹਿਣਾ
ਹਾਂ ਬੱਚੇ ਕਿੱਥੇ ਮੰਨਦੇ ਹਨ ਬੱਚੇ ਤੇ ਆਪਣਾ ਭਈਆ ਉਹਨਾਂ ਨੇ ਜਾਣਾ ਤੇ ਉਹਨਾਂ ਨੇ ਜਾਣਾ ਉਹਨਾਂ ਨੇ ਇੱਕ ਵਾਰੀ ਕਹਿ ਤਾ ਤੇ ਕਹਿ ਤਾ ਬਸ ਉਹ ਨਹੀਂ ਰੁਕਦੇ ਫਿਰ
ਹਾਂਜੀ ਉਹ ਫਿਰ ਉਹ ਬੱਚ ਫਿਰ ਇਸੇ ਕਰਕੇ ਅਸੀਂ ਕਿਹਾ ਚਲੋ ਵਿਆਹ 'ਚ ਜਾਣਾ ਕੈਂਸਲ ਹੋ ਗਿਆ ਤੇ ਹੁਣ ਚਲੋ ਦਰਬਾਰ ਬਾਬਾ ਜੀ ਦੇ ਦਰਬਾਰ ਹੀ ਹੋ ਆਈਏ
ਹਮ ਹਮ ਹਮ ਹਮ
ਪਰ ਉਹੀ ਹੈ ਥੋੜ੍ਹਾ ਜਿਹਾ ਵੈਦਰ ਸਹੀ ਰਿਹਾ ਤੇ ਨਿਕਲਣਾ ਹੋਣਾ ਤੇ ਨਹੀਂ ਤਾਂ ਫਿਰ ਥੋੜ੍ਹਾ ਲੇਟ ਹੀ ਨਿਕਲ ਰਹੀ ਆ ਨਿਕਲੀਏ
ਹਾਂ ਹੋਰ ਕੀ ਪਰ ਉਹ ਇਹ ਹੀ ਹੈ ਨਾ ਹੁਣ ਤੇ ਚਲੋ ਛੁੱਟੀਆਂ ਨੇ ਹੁਣ ਹੁਣ ਹੋ ਆਉਗੇ ਫਿਰ ਆਈ ਹੈ ਕਿ ਦੁਬਾਹਰਾ ਟਾਈਮ ਕੱਢਣਾ ਕਿਉਂਕਿ ਹਰ ਕੋਈ ਇਸ ਅੱਜ ਕੱਲ ਦੀ ਲਾਈਫ ਵਿੱਚ ਬਿਜ਼ੀ ਹੈਗਾ ਹਨਾ ਦੁਬਾਰਾ ਟਾਈਮ ਕੱਡਣਾ ਥੋੜ੍ਹਾ ਔਖਾ ਹੋ ਜਾਂਦਾ ਛੁੱਟੀਆਂ ਦੇ ਛੁੱਟੀਆਂ ਦਾ ਬਾਨਾ ਬਣ ਜਾਂਦਾ ਕਿ ਛੁੱਟੀਆਂ ਹੈਗੀਆਂ ਚਲੋ ਹੋਆ ਹੋਆਈ ਦਰਸ਼ਨ ਕਰ ਆਈਏ ਥੋੜ੍ਹਾ ਘੁੰਮ ਫਿਰ ਆਵਾਂਗੇ ਖਾ ਪੀ ਆਵਾਂਗੇ ਥੋੜ੍ਹਾ ਐ ਹੁੰਦਾ ਹੈ ਹੈਗੀ ਹੈ ਹਮ ਇਸ ਕਰਕੇ ਬੰਦਾ ਚਲਾ ਜਾਏ ਜ਼ਿਆਦਾ ਵਧੀਆ ਅਸੀਂ ਵੀ ਸੋਚ ਰਹੇ ਹਾਂ ਕਿ ਹੋ ਅਈ ਏ
ਅੱਛਾ ਅੱਛਾ ਕਿੱਥੇ ਜਾਣਾ
ਆਏਗੀ ਫਿਰ ਬੱਚੇ ਪਰੇਸ਼ਾਨ ਕਰਨਗੇ ਛੁੱਟੀਆਂ ਤੋਂ ਬਾਅਦ ਤਾਂ ਉਹਨਾਂ ਨੇ ਫਿਰ ਸਾਨੂੰ ਸੁਣਾਉਣਾ ਹੀ ਸੀ ਸਾਨੂੰ ਲੈ ਕੇ ਨੀ ਗਏ ਕੀਤੇ
ਤੁਸੀਂ ਕਿੱਥੇ ਜਾਣਾ
ਅਸੀਂ ਵੀ ਹੋ ਆਨੇ ਹਾਂ ਗੁਰੂ ਘਰ ਹੋ ਆਨੇ ਹਾਂ ਗੁਰੂ ਘਰ ਹੋ ਆਈਦੇ ਹਮ ਜਿੱਥੇ ਬਾਬਾ ਬੁਲਾ ਲਿਆ ਉੱਥੇ ਚਲੇ ਜਾਣਾ ਹਾਂ ਬਿਲਕੁਲ ਬਿਲਕੁਲ ਜਿੱਥੇ ਬੁਲਾਵਾ ਆਉਂਦਾ ਉੱਥੇ ਬੰਦਾ ਜਾਂਦਾ ਜ਼ਰੂਰ ਹੈ ਇਹ ਮੈਂ ਦੇਖਿਆ ਚਲੋ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਜਦੋਂ ਆਓ ਤਾਂ ਸਾਨੂੰ ਦੱਸਣਾ ਕਿਵੇਂ ਦੀ ਰਹੀ ਤੁਹਾਡੀ ਯਾਤਰਾ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ